ਹੈਲੋ ਹੈਲੋ
ਹੈਲੋ ਹਾਂਜੀ ਆਵਾਜ਼ ਆ ਰਹੀ ਹੈ ਮੇਰੀ
ਹੈਲੋ ਸਤਿ ਸ਼੍ਰੀ ਅਕਾਲ ਜੀ
ਹੋਰ ਸਭ ਗੱਲਾਂ ਠੀਕ ਹੈ।
ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ
ਹਾਂਜੀ ਹਾਂਜੀ ਪਰਿਵਾਰ ਦੇ ਟੋਪਿਕ ਬਾਰੇ ਗੱਲ ਕਰਾਂਗੇ ਹਾਂਜੀ ਦੱਸੋ ਕੁਛ ਤੁਸੀਂ ਵੀ ਨਾ
ਹੈਲੋ ਹਾਂਜੀ
ਹਾਂਜੀ ਹਾਂਜੀ ਮੈਂ ਕਿਹਾ ਅਸੀਂ ਫੈਮਿਲੀ ਬਾਰੇ ਗੱਲ ਕਰਾਂਗੇ ਜੀ ਪਰਿਵਾਰ
ਠੀਕ ਹੈ ਜੀ ਠੀਕ ਹੈ ਪਰਿਵਾਰ ਬਾਰੇ ਆਪਾਂ ਗੱਲ ਕਰਦੇ ਹਾਂ।
ਹਾਂਜੀ
ਹਾਂਜੀ ਦੇਖੋ ਜੀ ਪਰਿਵਾਰ ਦਾ ਸਾਡੇ ਸਾਡੇ ਤੇ ਬਹੁਤ ਹੀ ਮਹੱਤਵਪੂਰਨ ਅਸਰ ਪੈਂਦਾ ਹੈ।
ਪਰਿਵਾਰ ਇੱਕ ਉਹ ਅਜਿਹਾ ਚੀਜ਼ ਹੈ ਜਿਹਦੇ ਵਿੱਚ ਅਸੀਂ ਪੈਦਾ ਹੁੰਦੇ ਹਾਂ। ਸਾਨੂੰ ਉੱਥੇ ਸਿੱਖਣ ਨੂੰ ਮਿਲਦਾ ਹੈ ਆਪਣੇ ਸੰਸ ਸੰਸਕਾਰਾਂ ਬਾਰੇ ਪਤਾ ਲੱਗਦਾ ਹੈ ਸੰਸਕਾਰਾਂ ਬਾਰੇ ਸਿੱਖਦੇ ਆ ਉਹਨਾਂ ਕੋਲੋ
ਹਾਂਜੀ ਹਾਂਜੀ
ਇਕੱਠੇ ਹੋ ਕੇ ਰਹਿਣਾ ਕਿਸ ਤਰ੍ਹਾਂ ਕਿਹਦੇ ਨਾਲ ਮਿਲਣਾ ਵਰਤਣਾ ਸਾਰਾ ਕੁੱਝ ਅਸੀਂ ਪਰਿਵਾਰ ਤੋਂ ਹੀ ਸਿੱਖਦੇ ਹਾਂ
ਹਮ ਹੰਮ ਹੰਮ ਪਰਿਵਾਰ ਦਾ ਹੋਣਾ ਜ਼ਿੰਦਗੀ ਚ ਬਹੁਤ ਜ਼ਰੂਰੀ ਹੈ ਨਾ ਮਤਲਬ ਕਈ ਵਾਰੀ ਅਸੀਂ ਬਿਮਾਰ ਵਗੈਰਾ ਵੀ ਹੋ ਜਾਂਦੇ ਹਾਂ ਜਾਂ ਕਿੱਦਾਂ ਨਾ ਫੇਰ ਇੱਕ ਪਰਿਵਾਰ ਹੀ ਜਿਹੜਾ ਸਾਨੂੰ ਚਲੋ ਸਾਡੀ ਹੈਲਪ ਕਰਦਾ ਹਨਾ ਬੱਚੇ ਲਗਾ ਲਓ ਜਾਂ ਮਤਲਬ ਮਦਰ ਇਨ ਲਾ ਜਾਂ ਫਾਦਰ ਇਨ ਲਾਵ ਲਗਾ ਲਓ ਆਪਣੇ ਮਦਰ ਲ ਫਾਦਰ ਲਗਾ ਲਓ ਹਨਾ ਕੋਈ ਮੈ ਕੋਈ ਮੈਡੀਸਨ ਦੇਵੇਗਾ ਕੋਈ ਕੁਛ ਕਰੇਗਾ ਕੋਈ ਚਾਹ ਬਣਾ ਕੇ ਦੇਵੇਗਾ ਕੋਈ ਕਹੇਗਾ ਨਹੀਂ ਆਹ ਚੀਜ਼ ਖਾ ਲਉ ਫਰੂਟ ਖਾ ਲਓ ਕੋਈ ਆਹ ਚੀਜ਼ ਖਾ ਲੋ ਚ ਖਾ ਲ ਲੋ ਕੁਛ ਨਾ ਕੁਛ ਮਤਲਬ ਕਰਦੇ ਹੀ ਰਹਿੰਦੇ ਨੇ ਨਾ
ਬਿਲਕੁਲ ਜੀ ਬਿਲਕੁਲ ਦੇਖੋ ਜੀ ਪਰਿਵਾਰ ਦੇ ਵੀ ਦੋ ਕਿਸਮਾਂ ਹਨ ਇੱਕ ਹੈ ਜੀ ਜੁਆਇੰਟ ਫੈਮਿਲੀ ਜੁਆਇੰਟ ਫੈਮਿਲੀ ਦੇ ਵਿੱਚ ਸਾਡੇ ਦਾਦਾ ਦਾਦੀ ਚਾਚਾ ਚਾਚੀ ਸਾਰੇ ਕੱਠੇ ਇਕੱਠੇ ਹੋ ਕੇ ਰਹਿੰਦੇ ਹਾਂ ਇਕੱਠੇ ਹੋਣ ਦਾ ਮਤਲਬ ਇਹ ਹੈ ਕਿ ਸਾਨੂੰ ਕੋਈ ਵੀ ਦੁੱਖ ਹੋਵੇ ਤਕਲੀਫ਼ ਹੋਵੇ ਅਸੀਂ ਸਭ ਇਕੱਠੇ ਹੋ ਕੇ ਰਹੇ ਨੇ ਸਾਡੀ ਉਹ ਮਦਦ ਕਰਦੇ ਨੇ ਠੀਕ ਹੈ ਤੇ ਸਾਡੇ ਬੱਚਿਆਂ ਨੂੰ ਬਹੁਤ ਚੰਗੇ ਸੰਸਕਾਰ ਸਿਖਾਉਂਦੇ ਨੇ ਜਿੱਥੇ ਅਸੀਂ ਪੈਦਾ ਹੁੰਦੇ ਹੁੰਦੇ ਹ ਕਿਉਂਕਿ ਅੱਜ ਕੱਲ੍ਹ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਸੰਸ ਕਾਰ ਉਹਨਾਂ ਦੇ ਫੈਮਿਲੀ ਤੋਂ ਹੀ ਪਤਾ ਲੱਗਦੇ ਨੇ ਜੇ ਉਹਨਾਂ ਦੀ ਫੈਮਿਲੀ ਚੰਗੀ ਹੈ ਤੇ ਉਹਨਾਂ ਨੂੰ ਸੰਸਕਾਰ ਅੱਛੇ ਮਿਲਦੇ ਨੇ ਇੱਕ ਫੈਮਿਲੀ ਹੁੰਦੀ ਜੀ ਅਹ ਨਿਊਕਲੀਅਰ ਫੈਮਿਲੀ ਜਿਹਦੇ ਵਿੱਚ ਹਸਬੈਂਡ ਵਾਈਫ ਤੇ ਬੱਚੇ ਬੱਚੇ ਹੁੰਦੀ ਆ ਉਹਨਾਂ ਨੂੰ ਦਾਦਾ ਦਾਦੀ ਨਾਨਾ ਨਾਨੀ ਦਾ ਪਿਆਰ ਨਹੀਂ ਮਿਲ ਪਾਉਂਦਾ ਠੀਕ ਹੈ ਜੀ ਪਰਿਵਾਰ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਹੀ ਮਹੱਤਵ ਹੈ ਕਿਉਂਕਿ ਅਸੀਂ ਵੀ ਕੋਈ ਵੀ ਖੁਸ਼ੀਆਂ ਹੋਵੇ ਦਿਨ ਹੋਵੇ ਤਿਉਹਾਰ ਹੋਵੇ ਆਪਾਂ ਸਾਰਾ ਕੁਛ ਆਪਣੀ ਫੈਮਿਲੀ ਦੇ ਨਾਲ ਹੀ ਮਨਾਉਂਦੇ ਹਾਂ ਆਪਣੇ ਪਰਿਵਾਰ ਦੇ ਨਾਲ ਮਨਾਉਂਦੇ ਹਾਂ
ਹਾਂਜੀ ਹਾਂ ਜੋ ਮਤਲਬ ਫੈਮਲੀ ਦੇ ਵਿੱਚ ਰਹਿ ਕੇ ਆ ਉਹ ਕੱਲੇ ਰਹਿ ਕੇ ਨੀ ਹੈਗਾ
ਕੱਲਿਆਂ ਚ ਰਹਿ ਕੇ ਨਹੀਂ ਬਿਲਕੁਲ ਜੀ ਬਿਲਕੁਲ
ਇਕੱਲੇ ਵੈਸੇ ਨੀ ਹੈਗਾ ਇਕੱਲੇ ਤਾਂ ਬੰਦਾ ਇਹੀ ਸੋਚਦਾ ਰਹਿੰਦਾ ਕੀ ਬਣਾਈਏ ਤੇ ਕੀ ਖਾਈਏ ਹਨਾ ਇਹੀ ਟੈਨਸ਼ਨ ਪਈ ਰਹਿੰਦੀ ਹੈ ਫੈਮਿਲੀ ਵਿੱਚ ਚਲੋ ਤਿਨ ਚਾਰ ਜਣੇ ਇੱਕ ਪਾਸੇ ਹੋ ਜਾਂਦੇ ਆ ਸਿੰਗਲ ਬੰਦਾ ਵੀ ਇੱਕ ਪਾਸੇ ਹੋ ਜਾਵੇ ਤੇ ਚਲੋ ਫੇਰ ਵੀ ਮਤਲਬ ਬਣ ਜਾਂਦਾ ਵੀ ਉਹਨਾਂ ਨੇ ਕਿਹਾ ਸੀਗਾ ਅਸੀਂ ਵੀ ਬਣਾ ਲਿਆ ਹਨਾ ਸਾਰੇ ਰਲ ਮਿਲ ਕੇ ਉਹੀ ਖਾ ਲੈਂਦੇ ਨੇ ਹਾਂਜੀ ਸਿੰਗਲ ਵਿੱਚ ਇਹ ਹੁੰਦਾ ਵੀ ਸੋਚ ਰਹਿ ਜਾਂਦਾ ਬੰਦਾ ਦੋ ਦੋ ਤਿੰਨ ਤਿੰਨ ਘੰਟੇ ਇਨੇ ਦੇਰ ਤੱਕ ਖਾਣਾ ਰੈਡੀ ਵੀ ਹੋ ਜਾਂਦਾ ਦੋ ਤਿੰਨ ਘੰਟੇ ਤੇ ਇਨੀ ਦੇਰ ਸਿੰਗਲ ਬੰਦਾ ਤੇ ਸੋਚਦਾ ਹੀ ਰਹਿ ਜਾਂਦਾ ਕੀ ਬਣਾਈਏ ਕੀ ਖਾਈਏ ਕੀ ਬਣਾਈਏ ਕੀ ਖਾਈਏ ਹਨਾ
ਬਿਲਕੁਲ ਜੀ ਬਿਲਕੁਲ ਹੁਣ ਦੇਖੋ ਵੱਡੀ ਫੈਮਿਲੀ ਵਿੱਚ ਜੁਆਇੰਟ ਫੈਮਿਲੀ ਦੇ ਵਿੱਚ ਕੰਮ ਵੀ ਸਾਰੇ ਜਿਹੜੇ ਹੱਥੋਂ ਹੱਥ ਹੀ ਹੋ ਜਾਂ ਜਾਂਦੇ ਨੇ ਫ ਕਿਸੇ ਨੇ ਕੁਛ ਕਰ ਲਿਆ ਕੰਮ ਫਟਾਫਟ ਹੋ ਜਾਂਦੇ ਨੇ ਤੇ ਜੁਆਇੰਟ ਨਿਊਕਲੀਅਰ ਫੈਮਲੀ ਵਿੱਚ ਬੰਦੇ ਨੂੰ ਇਕੱਲੇ ਹੀ ਸਾਰਾ ਕੰਮ ਕਰਨਾ ਇੱਕ ਰੇਡੀਓ ਨੂੰ ਇਕੱਲੇ ਹੀ ਸਾਰਾ ਕੰਮ ਕਰਨਾ ਪੈਂਦਾ ਜਦੋਂ ਕਿ ਬਹੁਤ ਮੁਸ਼ਕਿਲ ਹੋ ਜਾਂਦਾ ਉਹਦੇ ਵਾਸਤੇ ਬਾਹਰੋਂ ਜੋਬ ਵੀ ਕਰਕੇ ਆਉਂਣੀ ਫਿਰ ਘਰ ਦਾ ਵੀ ਆ ਕੇ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਵਾ
ਹਾਂਜੀ ਹਾਂਜੀ ਹ ਪਰ ਪਈ ਨ ਅੱਜ ਕੱਲ ਦੀਆਂ ਲੇਡੀਜ਼ ਬਸ ਪਰਿਵਾਰ ਚ ਬਹਿ ਕੇ ਖੁਸ਼ ਨੀ ਹੈਗਾ ਫੈਮਲੀ ਵਿੱਚ ਬਹਿ ਕੇ ਖੁਸ਼ ਨੀ ਹੈਗਾਾ ਪਰ ਨਹੀਂ ਜੇ ਆਪਾਂ ਨੂੰ ਮਤਲਬ ਹਾਂਜੀ ਆਪਣੇ ਆਪ ਨੂੰ ਥੋੜ੍ਹਾ ਸਹੀ ਰੱਖਣਾ ਵਾ ਆਪਣੇ ਆਪ ਨੂੰ ਥੋੜ੍ਹੀ ਰੈਸਟ ਦੇਣੀ ਆ ਆਪਣੇ-ਆਪ ਨੂੰ, ਤੇ ਫੈਮਿਲੀ'ਚ ਰਹਿਣਾ ਜ਼ਿਆਦਾ ਬੈਟਰ ਐ।
ਫੈਮਿਲੀ'ਚ ਰਹਿਣਾ, ਪਰਿਵਾਰ ਜਿਹੜੀ ਇਹੋ ਜਿਹੀ ਚੀਜ਼ ਏ ਜਿਹਦੀ, ਜਿਹੜੀ ਬਹੁਤ ਵੱਡੀ ਕੀਮਤੀ ਚੀਜ਼ ਹੈਗੀ ਆ, ਲੇਕਿਨ ਅੱਜ ਦੇ ਜਿਹੜੇ ਮੋਡਰਨ ਲੋਕ ਨੇ ਨਾ, ਉਹਨਾਂ ਦੇ ਵੈਲਿਊ, ਵੈਲਿਊ ਨਹੀਂ ਪਛਾਣਦੇ। ਉਹ ਕਹਿੰਦੇ ਜੀ, ਉਹ ਕੰਮ ਤੋਂ ਬਚਨ ਕਰਕੇ ਇੱਕ ਕੰਮ ਤੋਂ ਬਚਨ ਕਰਕੇ ਰੋ ਰੋਟੀ ਬਣਾਣ ਦੇ ਚੱਕਰਾਂ ਦੇ ਵਿੱਚ, ਉਹ ਕਹਿੰਦੇ ਆ ਅਹੀ ਜੀ ਕੱਲੇ ਰਹਿਣਾ। ਉਹਨਾਂ ਨੂੰ ਇਹ ਨੀ ਪਤਾ, ਕਿ ਇਹਨਾਂ ਨੇ ਕਿੰਨਾ ਵੱਡਾ ਲੌਸ ਕੀਤੈ। ਫੈਮਿਲੀ ਦੇ ਨਾਲ ਰਹਿਕੇ, ਆ ਸਾਨਾ ਦੁੱਖ ਦੁਖ-ਸੁੱਖ, ਮਤਲਬ ਸਾਡੀ ਕਿੰਨੀ ਮਦਦ ਹੁੰਦੀ ਕੱਲ ਨੂੰ ਤੁਸੀਂ ਬਿਮਾਰ ਹੋਜੋ, ਤੁਹਾਨੂੰ ਕਿਹੇ ਨੇ ਪਾਣੀ ਦਾ ਗਲਾਸ ਨਹੀਂ ਦੇਣਾ, ਕੱਲਿਆਂ ਦੇ ਵਿੱਚ।
ਹਾਂਜੀ-ਹਾਂ, ਦੁਖ ਵੀ ਹੁੰਦਾ ਆਪਣੇ-ਆਪ ਕੋ। ਘਰ ਜਾਕੇ ਹਸਬੈਂਡ ਵੇਖੋ, ਹਸਬੈਂਡ ਆਣਗੇ ਕੰਮ ਤੋਂ ਆਕੇ ਫੇਰ ਦੇਖਣਗੇ ਯਾ ਕਿੱਦਾਂ ਹਨਾ। ਹਾਂ, ਕੋਈ ਫੋਨ ਕਰ ਪੁੱਛਦਾ ਵੀ ਨੀ, ਹਾਲ-ਚਾਲ ਵੀ ਨੀ ਪੁੱਛਦਾ ਫੋਨ ਤੇ ਨੀ ਪੁੱਛਦਾ, ਆਣਾ ਤੇ ਕਿਸੇ ਨੇ ਕੀ ਗੱਲ ਏ। ਹਾਂ, ਕਿਉਂਕਿ ਅੱਜ-ਕੱਲ ਸਾਰੇ, ਮਤਲਬ ਇਹੀ ਕੋਸ਼ਿਸ਼ ਕੀਤੀ ਹੈ ਕਿ ਮਤਲਬ ਦੂਰ ਚਲੇ ਜਾਈਏ, ਹਾਏ ਇਹਨਾਂ ਦੇ ਵਿੱਚ ਨਾ ਰਹੀਏ ਅੱਜ-ਕੱਲ ਦੀਆਂ ਜਿੱਦਾਂ ਕੁੜੀਆਂ ਦੀ ਸੋਚ ਹੈ ਯੁਵਾ ਪੀੜੀ ਦੀ ਸੋਚ ਐ। ਤੇ ਅਸੀਂ ਹਾਏ ਪਰ ਵਿੱਚ ਨਾ ਹੋਵੇ ਕੋਈ, ਅਸੀਂ ਬਸ ਮੈਂ ਤੇ ਮੇਰਾ ਹਸਬੈਂਡ ਹੀ ਹੋਈਏ, ਬਸ। ਹਨਾ, ਪਰ ਨਹੀਂ ਇਹ ਸੋਚ ਗ਼ਲਤ ਐ, ਗ਼ਲਤ ਐ ਸੋਚ ਉਹ ਸੋਚ ਨਹੀਂ ਸੋਚਦੇ ਸੀ, ਤੁਸੀਂ ਕੀ ਮਿਸ ਕਰ ਰਹੇ ਓ।
ਹਾਂਜੀ, ਹੁਣ ਇੱਕ ਬੱਚਾ ਜਦੋ ਪਰਿਵਾਰ'ਚ ਪੈਦਾ ਹੁੰਦਾ, ਤੇ ਉਹਨਾਂ ਨੂੰ ਕਿੰਨੀਆਂ ਬੱਚਿਆਂ ਦਾ ਪਿਆਰ ਮਿਲਦੈ, ਦਾਦਾ-ਦਾਦੀ ਦਾ, ਨਾਨਾ-ਨਾਨੀ ਦਾ ਉਹ, ਉਹਨਾਂ ਤੋਂ ਸੰਸਕਾਰ ਸਿੱਖਦੇ ਨੇ ਉਹਨਾਂ ਸੰਸਕਾਰ ਸਿੱਖਦੇ ਨੇ। ਕੱਲ੍ਹ ਨੂੰ ਅੱਗੇ ਜਦੋਂ ਉਹ ਬੱਚਾ ਅੱਗੇ ਜਾਂਦਾ ਐ, ਤੇ ਉਹਨਾਂ ਕੋਲ ਪੁੱਛਿਆ ਜਾਂਦਾ ਤੁਹਾਡੇ ਫੈਮਲੀ ਦੇ ਵਿੱਚ ਕੌਣ-ਕੌਣ ਐ, ਤਾਂਹਨੁ ਇਹ ਚੀਜ਼ ਕਿੰਨੇ ਸਿਖਾਈ, ਜਦੋਂ ਬੱਚਾ ਆਪਣੀ ਫੈਮਿਲੀ ਦੇ ਫਤ ਕਰਦਾ, ਤੇ ਲੋਕੀ, ਲੋਕੀ ਕਹਿੰਦੇ ਨੇ ਕਿੰਨੀ ਅੱ ਅੱਛੀ ਫੈਮਿਲੀ ਤੋਂ ਮੁੰਡਾ ਬਿਲੋਂਗ ਕਰਦਾ, ਕੁੜੀ ਕਿੱਥੋਂ ਬਿਲੋਂਗ ਕਰਦੀ ਏ ਜੀ।
ਹਾਂਜੀ
ਪਰ ਲੋਕੀ, ਅੱਜ ਦੇ ਲੋਕੀ ਇਹਦੀ ਮਹੱਤਤਾ ਨੂੰ ਭੁੱਲਦੇ ਜਾ ਰਹੇ ਨੇ।
ਫੈਮਲੀ ਨੁੰ ਤਾ ਅੱਜ-ਕੱਲ ਮੇਰੀ ਬਹੁਤ ਵਰੀਆ ਤਾਂ ਰਹਿਕੇ ਖੁਸ਼ੀ ਹੈ ਵੀ ਮਤਲਬ ਚਲੋ ਹਸਬੈਂਡ ਵੀ ਵਾਈਫ ਨੂੰ ਵੀ ਹੁੰਦਾ ਵੀ, ਹਾਏ ਮੈਂ ਜੋਬ ਤੇ ਜਾਣਾ ''ਮੈਂ ਪਹਿਲੇ ਇਹਨਾਂ ਨਾਲ ਖਾਣਾ ਬਣਾਕੇ ਜਾਊਂਗੀ, ਫਿਰਰ ਮੈਂ ਆਕੇ ਬਣਾਉੰਗੀ, ਉਹਨਾਂ ਨੂੰ ਬੜਾ ਟਫ ਜਿਹਾ ਲੱਗਦਾ ਜਿੱਦਾਂ ਹਾਂਜੀ, ਚਲੋ ਉਹ ਫੈਮਿਲੀ ਵੀ ਬੰਦਾ ਹੋਵੇ ਤੇ ਫੇਰ ਤਾਂ ਪਤਾ ਹੀ ਹੁੰਦਾ ਵੀ ਚਲੋ ਕੋਈ ਨੀ ਬੱਚੇ ਨੇ ਕੰਮ ਤੇ ਜਾਣਾ, ਕਈ ਹੁੰਦੇ ਲੋ ਜਿਹੜਾ ਸਮਝਦੇ ਨੇ ਸਿਚੁਏਸ਼ਨ ਨੂੰ, ਵੀ ਚਲੋ ਬੱਚੇ ਆਣ ਤੱਕ ਕਾਫੀ ਕੰਮ ਕਰਕੇ ਰੱਖਦੇ ਨੇ, ਚਲੋ ਆਣਗੇ ਬੱਚੇ ਨੇ ਥੱਕੇ ਨੇ ਆਣਾ, ਸਬਜ਼ੀ ਵਗੈਰਾ ਬਣਾ ਲੈਣਗੇ, ਆਟਾ ਵਗੈਰਾ ਰੱਖ ਦੇਣਗੇ, ਆਣਗੇ ਚਲੋ ਫੁਲਕੇ ਵਗੈਰਾ ਬਣਾਏਂਗੇ, ਤੇ ਚਾਹ-ਚੂ ਪੀਕੇ ਤੇ ਚਲੋ ਜੀ ਮਤਲਬ ਫ੍ਰੀ ਹੋ ਜਾਂਗੇ, ਨਾ ਖਾਣਾ ਬਣਾਕੇ ਫਿਰ ਬਰਤਨ ਵਗੈਰਾ ਸਾਫ਼ ਕਰਾ ਦੇਣਗੇ, ਕੁੜੂ ਜਾਂ ਕਿੱਦਾਂ ਨਾ ਮਤਲਬ ਕਈ ਫੈਮਲੀਜ਼ ਅੱਛੀਆਂ ਵੀ ਹੈ, ਕਈ ਫੈਮਿਲੀ ਵਿੱਚ ਮਤਲਬ ਸੋਚਦੇ ਬੁਰਾ ਵੀ ਸੋਚਦੇ ਨੇ ਲੌਜ, ਇਹ ਨੀ ਕੀ ਚੰਗਾ ਈ ਸੋਚਦੇ ਨੇ, ਕਈਆਂ'ਚ ਬੁਰਾ ਵੀ ਸੋਚਦੇ, ਆਪੇ ਆਕੇ ਕਰਲੇਗੀ, ਆਪੇ ਆਕੇ ਕਰਲੇਗੀ। ਉਹ ਅਪਣੀ-ਅਪਣੀ ਸੋਚ ਤੇ, ਨਿਰਭਰ ਆ।
ਉਹੀ ਤਾਂ ਗੱਲ ਏ ਨੇ, ਕਿ ਹਰ ਸਿੱਕੇ ਦੋ ਪਹਿਲੂ ਹੁੰਦੇ ਨੇ। ਹਰ ਚੀਜ਼'ਚ ਦੋ, ਦੋ ਚੀਜ਼ਾਂ ਨੇ, ਇੱਕ ਚੰਗੀ ਵੀ ਜਦੋਂ ਕਿ ਲੇਡੀ ਕੰਮ ਕਰਕੇ ਆਂਦੀ, ਓਹਦੀ ਸੱਸ ਸੋਚ ਸੋਚਦੀ ਹੈ ਕਿ ਮੇਰੇ ਨੂੰਹ ਬਾਹਰੋਂ ਉਹ ਥੱਕ ਕੇ ਆਏਗੀ, ਕੰਮ ਕਰੇਗੀ ਸਾਰਾ ਤਾਂ ਉਹ ਥੱਕ ਜੇਗੀ। ਮੈਂ ਥੋੜ੍ਹੀ ਜਿਹੀ ਹੈਲਪ ਕਰਾ ਦਿੰਨੀ ਆ, ਇਹ ਪਰਿਵਾਰ ਦੇ ਵਿੱਚ ਹੀ ਸੋਚ ਹੁੰਦੀ। ਜੇ ਤੁਸੀਂ ਮੇਡ ਰੱਖ ਲਓਗੇ ਕੋਈ ਫਾਇਦਾ ਨਹੀ ਹੈਗਾ ਉਹਨੇ ਬਸ ਸਹ ਸਹੀ ਤਰੀਕੇ ਨਾਲ ਕੰਮ ਨੀ ਕਰਨਾ ਉਹਨੂੰ ਆਪਣੇ ਪੈਸਿਆਂ ਦਾ ਮਤਲਬ ਉਹ ਆਪਣਾ ਦਿਨ ਗਿਨੀ ਜਾਣੇ ਉਹਦਾ ਮਹੀਨਾ ਪੂਰਾ ਹੋਵੇ ਤੇ ਆਪਣੀ ਸੈਲਰੀ ਲੈ ਕੇ ਤੁਰਦੀ ਲੱਗੇ
ਹਾਂਜੀ ਹਾਂਜੀਉਹ ਕੰਮ ਆਪਣੇ ਮਤਲਬ ਮਸ਼ੀਨਾਂ ਨੇ ਜਾਂ ਆਪਣੇ ਬੇਸ ਤੇ ਕਰ ਲੈਣਾ ਉਹ ਮੇਰਡ ਥੋੜ੍ਹੀ ਕਰ ਸਕਦੀ ਹੈ ਕੋਈ ਸਾਫ਼ ਸਫ਼ਾਈ ਦਾ ਧਿਆਨ ਰੱਖਣਾ ਕੋਈ ਕੁਛ ਕਰਨਾ ਉਹਨੂੰ ਤਾਂ ਕਾਹਲੀ ਹੁੰਦੀ ਆਪਣੇ ਘਰ ਜਾਣ ਦੀ ਕਿ ਮੈਂ ਫਟਾਫਟ ਕੰਮ ਕਰਾ ਤੇ ਮੈਂ ਜਾਵਾਂ ਘਰ ਹਾਂਜੀ ਹਾਂਜੀ ਉਹਨੂੰ ਤਾਂ ਕਾਹਲੀ ਪਈ ਹੁੰਦੀ ਹੈ
ਕੀ ਹੁੰਦਾ ਹੈ ਜਿਹੜੇ ਸਾਡੇ ਸੱਸ ਸਹੁਰੇ ਹੁੰਦੇ ਨੇ ਉਹ ਜਦੋਂ ਕੋਈ ਕੰਮ ਕਰਦੇ ਨੇ ਨਾ ਉਹ ਕੰਮ ਕਰਨ ਦੇ ਨਾਲ ਨਾਲ ਵਿੱਚ ਪਿਆਰ ਪਾਉਂਦੇ ਨੇ ਆਪਣਾ ਆਸ਼ੀਰਵਾਦ ਪਾਉਂਦੇ ਨੇ ਉਹ ਸਾਨੂੰ ਡਬਲ ਲੱਗਦਾ ਹੈ ਜਦੋਂ ਅਸੀਂ ਪਰਿਵਾਰ ਦੇ ਵਿੱਚ ਬਹਿ ਕੇ ਸਾਰਿਆਂ ਨਾਲ ਕੱਠ ਇਕੱਠੇ ਸਾਂਝੀ ਰੋਟੀ ਖਾਂਦੇ ਆ ਨਾ ਉਹ ਸਾਡੇ ਸਰੀਰ ਤੇ ਮਨ ਦੋਨਾਂ ਨੂੰ ਸਕੂਨ ਦਿੰਦੀ ਹੈ
ਸਕੂਨ ਹਾਂਜੀ ਕੰਮ ਤੇ ਕਰ ਲਈਏ ਪਰ ਕਿਜ ਮ ਜਥੇੈਂ ਕੱੀ ਹੁੰਦੀ ਸਾਰੇ ਨਾਲ ਨੇ ਮੇਰੇ ਇੰਨੇ ਫਲਕ ਪਕਗੇ ਮੇਰਾ ਪਸੀਨਾ ਆ ਗਿਆ ਗਰਮੀ ਅੱਜ ਕੱਲ ਦੀਆਂ ਕੁੜੀਆ ਦਿਲ ਤੋਂ ਕੰਮ ਕਰਕੇ ਖੁਸ਼ੀ ਨਹੀਂ ਹੈਗੀ।
ਖੁਸ਼ ਨਹੀਂ ਹੈਗੀਆਂ ਪਰ ਕਈ ਕੁੜੀਆਂ ਇਹੋ ਜਿਹੀਆਂ ਨੇ ਜਿਹੜੀ ਬਹੁਤ ਚੰਗੀਆਂ ਨੇ ਜਿਹੜੀ ਆਪਣੀ ਪਰਿਵਾਰ ਨੂੰ ਨਾਲ ਲੈ ਕੇ ਤੁਰਦੀਆਂ ਨੇ ਉਹ ਆਪਣੀ ਸੱਸ ਦਾ ਸਹੁਰਿਆਂ ਦਾ ਆਪਣੇ ਆਪਣੇ ਸਭ ਦਾ ਖਿਆਲ ਰੱਖਦੀਆਂ ਨੇ ਸਭ ਲਈ ਫੁਲ ਕੇ ਬਣਾਉਂਦੀਆਂ ਨੇ ਸਭ ਕੁਛ ਕਰਦੀਆਂ ਨੇ ਬਟ ਆਪਾਂ ਸਾਰਿਆਂ ਨੂੰ ਗ਼ਲਤ। ਗਲਤ ਵੀ ਨੀ ਕਹਿੰਦੇ ਸਾਰਿਆਂ ਨੂੰ ਸਹੀ ਵੀ ਨੀ ਕਹਿੰਦੇ ਆਪਾਂ ਹਮ।
ਹਾਂਜੀ ਇੱਕ ਬਰਾਬਰ ਨੀ ਹੁੰਦੀਆਂ ਹਮ ਹਾਂਜੀ ਉਹੀ ਤਾਂ। ਕਹਿ ਦਿੰਦੇ ਸਿਆਣਾ ਵੀ ਹ ਕਵਤਾ ਕਾਨੂੰ ਹਾਂ ਚਲੋ ਕੁਛ ਬੱਚਾ ਵਗੈਰਾ ਹੁੰਦਾ। ਜਦੋਂ ਕੁੱਛ ਹੁੰਦਾ ਵਾ ਤੇ ਕਿੱਦਾਂ ਮਤਲਬ ਵੀ ਲੋਕ ਆਪਣੇ ਸਮਝਾਉਦੇ ਨੇ ਵੀ ਆ ਕੇ ਬਾਹਰ ਨੀ ਜਾਣਾ ਆਹ ਨੀ ਖਾਣਾ ਉਹ ਨੀ ਖਾਣਾ। ਕਿਉਂਕਿ ਉਹ ਇਸ ਸਿਚੁਏਸ਼ਨ 'ਚ ਨਿਕਲੇ ਹੁੰਦੇ ਨੇ ਤੇ ਉਹਨਾਂ ਨੂੰ ਪਤਾ ਹੁੰਦਾ ਨਾ ਇਹ ਚੀਜ਼ਾਂ ਸਾਰੀਆਂ।
ਹਾਂਜੀ ਸਾਡਾ ਮਾਰਗਦਰਸ਼ਕ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਕਿਹੜੀ ਚੀਜ਼ ਸਾਡੇ ਲਈ ਸਹੀ ਹੈ ਤੇ ਕਿਹੜੀ ਗਲਤ ਹੈਗੀ ਐ।
ਗੱਲਤ ਹਾਂਜੀ ਹਜੀ ਜਿੰਨਾ ਨੂੰ ਬੁਰਾ ਲੱਗਦਾ ਨਹੀਂ ਸਾਨੂੰ ਟੋਕਦੇ ਨੇ। ਹਾਂਜੀ ਹਾਂਜੀ ਕਰਦੀ ਜਰੂਰ ਕਰਦੀ ਆਪਣਾ ਫ਼ਰਜ਼ ਸਮਝਦੀ ਅਗਲੀ ਵੀ ਸੋਚਦੇ ਹਾਂ ਸੀ ਉਹਨੇ ਕਿਹਾ ਆਪਣੇ ਘਰ ਲੈ ਕੇ ਆਏ ਆ ਸਾਡੇ ਮੁੰਡੇ ਨਾਲ ਰਹਿੰਦੀ ਆ ਕਿ ਕਿੱਦਾਂ ਵ ਸਾਨੂੰ ਸੰਭਾਲਦੀ ਨੀ ਦੁੱਖ ਸੁੱਖ ਤੇ ਸਾਡਾ ਸਾਥ ਦਿੰਦੀ ਐ। ਕਈ ਹੁੰਦੇ ਸੋਚਣ ਵਾਲੇ ਹਾਂਜੀ ਕਈ ਸੋਚਦੇ ਨਹੀਂ ਹੈ। ਹਾਂਜੀ ਹਾਂਜੀ ਕਈ ਬੂੜਰਾ ਵੀ ਸੋਚਦੇ ਲੈ ਸਾਡੀ ਸੇਵਾ ਨੀ ਕੀਤੀ ਅਸੀਂ ਕਿਉੰ ਕਰੀਏ। ਏਦਾਂ ਕਿਉਂ ਕਰੀਏ ਉੱਦਾਂ ਕਿਉਂ ਕਰੀਏ ਪਰ ਨਹੀਂ ਹਾਂਜੀ ਅਸੀਂ ਕਿਉਂ ਕਰੀਏ ਪਰ ਨਹੀਂ ਸੋਚਣੀ ਚਾਹੀਦੀ ਅਗਲਾ। ਤੁਹਾਡਾ ਜੋ ਮਰਜ਼ੀ ਬੁਰਾ ਕਰੀ ਜਾਏ ਪਰ ਤੁਸੀਂ ਆਪਣਾ ਨਾ ਪਿੱਛਾ ਕਰੋ ਨਾ ਤੁਸੀਂ ਆਪਣੇ ਪੂਰਾ ਮਤਲਬ ਯੋਗਦਾਨ ਦਿਓ।
ਬਿਲਕੁਲ ਜੀ ਦੇਖੋ ਜੋ ਸਾਡਾ ਫਰਜ਼ ਹੈ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਹਾਂ ਜੋ ਸਾਡਾ ਫਰਜ਼ ਕਰਦੇ ਰਹਿਣ। ਕਹਿੰਦੇ ਨੇ ਸਸ ਦੀ ਸੇਵਾ ਕਰਨਾ ਬਹੁਤ ਵੱਡਾ ਬਜ਼ੁਰਗਾਂ ਦੀ ਸੇਵਾ ਕਰਨਾ ਬਹੁਤ ਵੱਡੀ ਚੀਜ਼ ਹੈਗੀ ਹੈ ਜੇ ਅ ਅਸੀਂ ਅੱਜ ਆਪਣੀ ਸੱਸ ਸਹੁਰੇ ਦੀ ਅਹ ਸੇਵਾ ਕਰਾਂਗੇ ਤੇ ਕੱਲ ਉਹੀ ਘੁੰਮ ਫਿਰ ਕੇ ਸਾਡੇ ਕੋਲ ਵੀ ਆਏਗਾ। ਦੇ ਪਰਿਵਾਰ 'ਚ ਰਹਿ ਕੇ ਹੋਏ ਸਭ ਨੂੰ ਇਕੱਠੇ ਨਾਲ ਲੈ ਕੇ ਚਲਦੇ ਹਾਂ ਤੇ ਰੱਬ ਵੀ ਦੇਖ ਕੀਹਦਾ ਕੱਲ ਨੂੰ ਸਾਡੇ ਬੱਚੇ ਹੋਣਗੇ ਜੇ ਅ। ਅਸੀਂ ਇੱਦਾਂ ਕਰਾਂਗੇ ਤਾਂ ਸਾਡੇ ਨਾਲ ਵੀ ਤਾਂ ਇੱਦਾਂ ਹੀ ਹੋਣਾ ਕਹਿੰਦੇ ਨੇ ਕਰਮਾਹ ਜੋ ਕਰਮਾਂ ਲਈ ਮਾਫ਼ ਕਰਦਾ।
ਹਾਂਜੀ ਹਾਂਜੀ ਬਿਲਕੁਲ ਜੀ
ਇਸ ਕਰਕੇ ਪਰਿਵਾਰ ਦੀ ਵੈਲਿਊ ਬਹੁਤ ਹੈਗੀ ਆ ਪਰ ਇਹ ਅੱਜ ਦੀਆਂ ਕੁੜੀਆਂ ਸਮਝਦੀਆਂ ਨੀ।
ਸਮਝਣਾ ਚਾਈਦਾ ਨਾ ਵੈਸੇ ਹੂੰ ਸਮਝਣਾ ਚਾਈਦਾ। ਠੀਕ ਐ ਠੀਕ ਐ ਫੈਮਲੀ ਨੂੰ ਜਾਦਾ ਮਤਲਬ ਕਰੋ ਤੇ ਹਾਂਜੀ ਹਾਂ ਆਪਣੀ ਫੈਮੇਲੀ ਨਾਲ ਜਾਦਾ ਕਰੋ ਤੇ ਚਲੋ ਆਪਣੇ ਮਤਲਬ ਹਸਬੈਂਡ ਦੀ ਫੈਮੇਲੀ ਦਾ ਨਾ ਕਰੋ। ਕਿਉਂਕਿ ਜਿੱਦਾਂ ਸਾਨੂੰ ਸਾਡੇ ਪੇਂਰਸ ਨੇ ਜੰਮੇਆ ਹੁੰਦ ਏ ਓਨਾਂ ਦੇ ਪੇਰਸ ਜੰਮੇਆ ਹੁੰਦਾ ਹਨਾ।
ਬੇਲਕੁਲ ਜੀ ਬੇਲਕੁਲ ਹਾਂਜੀ-ਹਾਂਜੀ-ਹਾਂਜੀ। ਚਲੋ ਮੈਨੂੰ ਤੁਆਡੇ ਨਾ ਪਰਿਵਾਰ ਦੇ ਟੋਪਿਕ ਤੇ ਗੱਲ ਕਰ ਵਿਸ਼ੇ ਤੇ ਗੱਲ ਕਰਕੇ ਬੌਤ ਹੀ ਵਧੀਆ ਲੱਗਾ। ਤੇ ਮੈਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲੇਆ ਧਾਡੇ ਨਾਲ। ਠੀਕ ਐ ਜੀ? ਸਾਛੀ ਕਾਲ ਜੀ।